ਲੋ
ਹੈਲੋ।
ਹਾਂਜੀ, ਸਸ ਰੀਕਾਲ।
ਸਸ ਰੀਕਾਲ ਵੀਰ ਜੀ।
ਹੋਰ ਕਿਦਾਂ ਓ?
ਵਧੀਆ ਵੀਰ ਜੀ, ਤੁਸੀਂ ਦੱਸੋ।
ਵਧੀਆ ਜੀ ਅਸੀ ਵੀ। ਹੋਰ ਰੋਟੀ ਖਾ ਲਈ ਜੇ?
ਹਾਂਜੀ, ਖਾਲੀ ਜੀ ਤੁਸੀਂ ਦੱਸੋ ਜੀ।
ਹਾਂਜੀ-ਹਾਂਜੀ ਅਸੀ ਵੀ ਛੱਕ ਲਈ ਏ ਰੋਟੀ। ਹੁਣ ਬਸ ਸੋਣ ਈ ਲੱਗੇ ਸੀ, ਤੇ ਤੁਆਡਾ ਫੋਨ ਆ ਗਯਾ ਤੇ ਤੇ ਫਿਰ ਤਾਂਈ ਹਾਂਜੀ-ਹਾਂਜੀ, ਬਿਲਕੁਲ।
ਕੀ ਬਣਾਯਾ ਸੀ ਫੇਰ ਅੱਜ?
ਅੱਜ ਅਸੀਂ ਸ਼ਾਹੀ ਪਨੀਰ ਬਣਾਯਾ ਸੀ। ਬਸ ਓਆ ਖਾਦੇ, ਹਾਂਜੀ।
ਆਪਾਂ ਵੀ ਸ਼ਾਹੀ ਪਨੀਰ ਬਣਾਯਾ ਸੀ ਜੀ।
ਅੱਛਾ ਜੀ।
ਆਪਾਂ ਵੀ ਸ਼ਾਹੀ ਪਨੀਰ ਖਾਦਾ ਅੱਜ।
ਏ ਤਾਂ ਬਨਾਯਾ ਤੇ ਸਾਨੂੰ ਨਾ ਬੋਤ ਸਵਾਦ ਲੱਗਦੈ, ਹਫ਼ਤੇ 'ਚ ਚਾਰ ਵਾਰੀ ਬਣਾ ਈ ਲੈਂਨੇ ਆਂ ਅਸੀ ਸ਼ਾਹੀ ਪਨੀਰ।
ਆਪਾ ਤੇ ਰੋਜ਼ ਈ ਬਣਾਰੇ ਆਜੀ ਆ ਕੋਏ ਨਾ, ਸਵਾਦ ਲਗ ਸਾਨੂੰ ਵੀ, ਆਜੀ ਸਾਡੇ ਘੱਰ ਰੋਜ ਈ ਸ਼ਾਈ ਪਨੀਰ ਬਣਦਾ ਯੀ
ਹਾਂਜੀ-ਹਾਂਜੀ ਬੋਤ ਵਧੀਆ ਜੀ, ਪੁੱਛਣਾ ਸੀ।
ਹੂੰ
ਅਸੀ ਨਾ ਇੱਕ ਫਲੋਟ ਲਿੱਤਾ ਸੀ ਢਾਈ ਸੌ ਗਾਜ ਦਾ
ਅੱਛਾ ਜੀ।
ਆਜੀ ਜਿਧੇ ਅਸੀਂ ਨਾ ਬਣਾ ਲੇਓ ਪੂਰਾ
ਅੱਛਾ ਜੀ ਅੱਛਾ
ਤੇ ਅਸੀਂ ਨਾ ਓਦੇ ਤੇ ਨਾ ਪੇ ਕਰਾ, ਪੇਂਟ ਕਰਾ ਲੇਆ ਸੀ, ਕਰਾਣਾ ਸੀ ਮਤਲਬ
ਅੱਛਾ
ਹਾਂਜੀ, ਤੇ ਓ ਪੇਂਟ ਅਸ ਤੇ ਨਾ ਕੋਈ ਬੰਦਾ ਚਾਈਦਾ ਸੀ ਹੋਰ ਪੰਜ-ਛੇ ਕਮਰੇ ਨੇ ਅਪਣਾ, ਤੇ ਤੁਸੀਂ ਦੱਸ ਸਕਦੇ ਹੋ ਕੋਈ, ਤੋਆਡੇ ਕੋਲ ਮਿਸਤਰੀ ਮਤਲਬ
ਮਿਸਤਰੀ ਕਾਦਾ
ਮਤਲਬ ਪੇਂਟ ਆਲਾ ਹੋਜੁਮ
ਨਮਸਤੇ
ਅਜੀ
ਅੱਛਾ-ਅੱਛਾ ਕੋਈ ਗੱਲ ਨੀ ਜੀ ਮੈਂ ਪਤਾ ਕੱਰ ਦਾਂਗਾ ਤਵਾਨੂੰ ਮਿਸਤਰੀ ਦਾ ਓਰ ਦੱਸੋ ਜੀ ਘੱਰ ਸਭ ਵਧੀਆ
ਹਾਂਜੀ-ਹਾਂਜੀ ਸਭ ਵਧੀਆ ਜੀ ਤੁਸੀਂ ਦੱਸੋ ਕੇ
ਬੱਸ ਜੀ ਵਧੀਆ, ਅਪਾ ਤੇ ਬੱਸ ਕੋਈ ਨੀ ਤਵਾਨੂੰ ਪ ਤਾ ਕੱਰ ਦਾਗੇ ਜੀ ਤੁਸੀਂ ਟੈਸ਼ਨ ਨਾ ਲੋ, ਵਧੀਆ ਮਿਸਤਰੀ ਵਧੀਆ, ਆਪ ਅ ਆਪਣਾ ਕਾਰਦਾਂਂਗੇ
ਆਜੀ-ਆਜੀ ਤੇ ਓ ਅ ਤ ਤੁਵਾਡੇ ਵੈਸੇ ਪਚਾਣ ਚ ਹੈਗਾ ਕੋਈ ਮਿਸਤਰੀ ਮਤਲਬ ਓ ਪੇਂਟ ਅਲਾ ਪੇਂਟਰ ਹੈਗਾ ਕੋਈ? ਹੈਲੋ ਆਜੀ ਵੀਰ ਜੀ।
ਹਾਂਜੀ ਆਜੀ, ਬਿਲਕੁਲ ਜੀ ਬੋਲ ਬੋਲੋ ਜੀ, ਆਜੀ ਪੇਂਟ ਆਲੇ ਤੇ ਹੈਗਾ ਯੀ ਹੈਗੇ ੲੈਗੇ ਅਜੀ ਤੇਨ-ਚਾਰ ਐਗੇ ਜੀ ਆਪਣੇ ਕੋਲ ਵਧੀਆ ਤੋਂ ਵਧੀਆ ਆਪਣਾ ਲਗਜ਼ਰੀ ਰੂਮ ਵੀ ਅ ਪਣਾ ਓਨਾਂ ਨੇ ਪੇਂਟਿੰਗ ਕੀਤਾ ਦੈ। ਵੋਲਪੇਪਰ ਸਭ ਕੁਛ ਵਧੀਆ ਵਧੀਆ ਕੱਰ ਦਿੰਦੇ ਨੇ ਓ ਜੀ
ਹਾਂਜੀ-ਅਜੀ ਅਸੀਂ ਨਾ ਕਮਰੇ ਕਰਾਣੇ ਸੀ ਤੇ ਕੋਈ ਤਿੰਨ ਚੋ ਏਕ ਪੇਂਟਰ ਦੇਖ ਲੋ ਹੋਰ ਉਨਾ ਦੇ ਨਾਲ ਜਿੜੇ ਵਰਕਰ ਹੁੰਦੇ ਨੇ ਓ ਓਤੇ ਅਪਣੇ ਆਪ ਬੁਲਾ ਲੇਗੇ ਲੇਕਿਨ ਸਾਮਨੇ ਪੇਂਟਰ ਚਾਈਦਾ
ਅੱਛਾ ਜੀ ਕੋਈ ਨੀ ਜੀ।
ਹਾਂ ਜਿੰਨੇ ਵੀ ਨੇ ਬਸ ਤੁਸੀ ਓ ਕਰਾਦੋ ਵਧੀਆ ਆਲਾ ਤੁਸੀਂ ਦੱਸ ਦੇਣਾ, ਪੇਂਟਰ ਜਿੜਾ ਵਧੀਆ ਕੰਮ ਕਰੇ ਹੋਰ ਪੈਸੇ ਵੀ ਠੀਕ-ਠਾਕ ਲੇ ਤਾਨੂੰ ਪਤਾ, ਪੰਜ ਕਮ ਪੰਜ-ਛੇ ਕਮਰੇ ਹੇਗੇ ਨੇ ਤੇ ਪੇਂਟ ਕਰਨੈ ਤੇ ਡਿਜ਼ਾਇਨ ਵੀ ਬਣਾਣੇ ਨੇ
ਅੱਛਾ ਡਜੈਨ ਵੀ ਕੇੜੇ ਜੇ ਡਜੈਨ ਤੁਸੀਂ ਡਜੈਨ ਦੱਸ ਦੇਣਾ ਓਨਾਂ ਨੂੰ ਬੋਤ ਤਰ੍ਹਾਂ ਦੇ ਡਿਜ਼ਾਨ ਹੁੰਦੇ ਐ, ਹਾਂਜੀ ਆਜੀ ਬਿਲਕੁਲ
ਬਿਲਕੁਲ
ਹਾਂਜੀ ਬਿਲਕੁਲ ਜੀ ਤੇ ਮੈਂ ਤਵਾਨੂੰ ਜੀ ਕੱਲ ਨੂੰ ਓਨਾ ਦਾ ਨੰਬਰ ਦੇ ਦਾਗਾ, ਤੁਸੀਂ ਅਪਣਾ, ਕੰਮ ਕਰਵਾ ਲੇਣਾ ਜੀ ਬਿਲਕੁਲ ਜੀ।
ਹਾਂਜੀ, ਹਾਂਜੀ। ਉਹ ਤੇ ਹੈ ਕੋਈ ਨੀ ਮੈਂ ਕਰਾ ਲਾਂਗਾ। ਬਾਕੀ ਉਹਨਾ ਨੂੰ ਤੁਸੀਂ ਦ ਦੱਸਣਾ ਠੀਕ ਹੈ ਨਾ
ਹਾਂਜੀ, ਹਾਂਜੀ। ਕੋਈ ਨੀ ਜੀ ਟੈਸ਼ਨ ਨਾ ਲਵੋ ਜੀ। ਹੋਰ ਅੱਜ ਦੱਸੋ ਜੀ ਪਾਰਕ ਨੀ ਗਏ ਅੱਜ ਤੁਸੀਂ?
ਪਾਰਕ ਅੱਜ ਜਾਣਾ ਸੀ ਤੇ ਅਸੀਂ ਕਿੱਥੇ ਚਲੇ ਗਏ ਸੀ ਤਾਂਹੀ ਕਰਕੇ ਪਾਰਕ ਨਹੀਂ ਗਿਏ ਅਸੀ ਹੁਣ ਸੋਚਿਆ ਹਾਂ ਹਾਂਜੀ, ਹੁਣ ਸੋਚਿਆ ਸੀ ਪਾਰਕ ਜਾਣ ਦਾ ਪਰ ਹੁਣ ਸੋਣ ਲੱਗੇ ਸੀ ਤੇ ਤੁਹਾਡਾ ਫੋਨ ਆ ਗਿਆ। ਤਾਂ ਹੀ ਕਰਕੇ ਪਾਰਕ ਨਹੀਂ ਗਿਆ।
ਅੱਛਾ, ਅੱਛਾ ਆਪ ਆਪਾਂ ਤੇ ਹਾਂਜੀ ਨਹੀਂ ਆਪਾਂ ਤੇ ਟਾਈਮ ਸਿਰੋ ਹੋਆਈ ਦਾ ਜੀ ਬਸ ਆਪਣਾ ਗਰਮੀਆਂ ਬਾਹਰ ਨਿਕਲੇ ਦਾ ਨਿਕਲੀ ਨਹੀਂ ਜਾਂਦਾ ਨਾ, ਆਪਾਂ ਕੀ ਕਹਿੰਦੇ ਨੇ ਏ ਸੀ ਥੱਲੇ ਬੈਠੇ ਹੁੰਦੇ ਫਿਰ ਬਾਹਰ ਨਿਕਲਣ ਦਾ ਮਨ ਨੀ ਕਰਦਾ ਹੁੰਦਾ ਨਾ।
ਹਾਂਜੀ, ਹਾਂਜੀ ਇਹ ਤੇ ਹੈ ਏ।
ਹਾਂਜੀ।
ਤੇ ਗਰਮੀ ਚ ਮਨ ਨੀ ਕਰਦਾ ਕਦੀ ਬਾਹਰ ਨਿਕਲਣ ਦਾ ਤੇ ਅਸੀਂ ਵੀ ਇਹੀ ਉਹ ਬਸ ਪਾਰਕ ਤਾਂ ਹੀ ਕਰਕੇ ਚੱਲ ਜਾਂਨੇ ਆ।
ਹਾਂਜੀ, ਬਸ ਏ ਸੀ ਏ ਸੀ ਥੱਲੇ ਬਹਿ ਕੇ ਨਾ ਫਿਰ ਮਨ ਨਹੀਂ ਕਰਦਾ ਬਾਹਰ ਜਾਣ ਦਾ। ਫਿਰ ਆ ਮਨ ਕਰਦਾ ਬਸ ਬੈਠੇ ਰਹੀਏ ਏ ਸੀ ਥੱਲੇ ਈ। ਫੇਰ ਮੈਂ ਕਿਹਾ ਚਲੋ ਹੁਨ ਰੋ ਰੋਟੀ ਖਾਧੀ ਹੈ ਤੇ ਫੇਰ ਥੋੜਾ ਜਿਹਾ ਤੁਰਨਾ ਤੇ ਪੈਣਾ ਈ ਏ ਤਾਂਓ ਅੱਜ ਜਮੋਣੀ ਏ।
ਹਾਂਜੀ, ਹਾਂਜੀ ਇਹ ਤੇ ਹੈ ਈ ਏ ਤੇ ਹਾਂਜੀ, ਹਾਂਜੀ। ਇਹ ਸਕੂਲ ਜਾਂਦੇ ਹੋ।
ਨਾ ਜੀ ਨਾਂ ਆਪਾਂ ਕੰਮ ਤੇ ਜਾਈਦਾ ਜੀ ਆਪਾਂ ਲੇਬਰ ਹੈਗੇ ਜੀ ਆਪਾਂ ਫੈਕਟਰੀ ਦੀ ਲੇਬਰ ਹੈ ਜੀ ਫੈਕਟਰੀ ਦਾ ਕੰਮ ਕਰੀ ਦੈ।
ਕੋਈ ਨਹੀਂ। ਮੈਂ ਸਮਝਿਆ ਸਕੂਲ ਜਾਂਦੇ ਹੋਵੇਗੇ। ਹੋਰ ਘਰ ਵਿੱਚ ਸਭ ਠੀਕ ਹੈ ਨਾ ਤੇਰੇ?
ਹਾਂਜੀ, ਸਭ ਵਧੀਆ ਜੀ ਤੁਸੀਂ ਦੱਸੋ?
ਕੌਣ ਕੌਣ ਹੈਗਾ ਤੁਹਾਡੇ ਘਰ ਵਿਚ।
ਮੇਰੇ ਘਰ ਚ ਜੀ ਸਬ ਨੇ।
ਅੱਛਾ, ਕੋਈ ਨਹੀਂ ਤੁਸੀਂ ਮਤਲਬ ਪੇਂਟਰ ਦਾ ਜ਼ਰੂਰ ਦੱਸਣਾ, ਕਿਉਂਕਿ ਸਾਨੂੰ ਬਹੁਤ ਜ਼ਰੂਰਤ ਹੈ ਉਹਦੀ।
ਔਰ ਪਤਾ ਹੀ ਹੋਣਾ ਰੇਟ
ਹਾਂਜੀ, ਹਾਂਜੀ।
ਪੰਜ ਛੇ ਕਮਰੇ
ਹਾਂਜੀ। ਹਾਂਜੀ, ਹਾਂਜੀ ਉਹ ਰੇਟ ਦਾ ਪਤਾ ਕਿ ਹਿਸਾਬ ਕਿਤਾਬ ਹੈ ਉਹਨਾਂ ਨੇ ਸਾਡੇ ਕਮਰੇ ਕੀਤੇ ਸੀ ਨਾ। ਤਿੰਨ ਕਮਰੇ ਸੀਗੇ ਸਾਡੇ। ਤੇ ਉਹਨੇ ਦਿਹਾੜੀ ਦੇ ਹਿਸਾਬ ਨਾਲ ਲਿੱਤੇ ਸੀਗੇ।
ਅੱਛਾ ਜੀ ਦਿਹਾੜੀ ਦ
ਉਹਨੇ ਹਾਂ ਉਹਨੇ ਲੀਤੇ ਸੀਗੇ ਆਪਣਾ ਇੱਕ ਦਿਨ ਦੀ ਦਿਹਾੜੀ ਦੇ ਸੱਤ ਸੌ ਰੁਪਏ।
ਸੱਤ ਸੌ ਰੁਪਏ ਮਤਲਬ ਕਿ ਇੱਕ ਦਿਨ ਚ ਇੱਕ ਕਮਰਾ ਕਰਦੇ ਆ ਕੰਪਲੀਟ।
ਨਹੀਂ ਦੇਖੋ ਵੈਸੇ ਤੇ ਉਹ ਦੋ ਬੰਦੇ ਲਿਆ ਏ ਸੀ ਤੇ ਉਹਨੇ ਮੇਰੇ ਕੋਲ। ਆਪਣਾ ਦੋ ਹਜ਼ਾਰ ਰੁਪਏ। ਆਪਣਾ ਦਿਹਾੜੀ ਦੇ ਲਿੱਤੇ ਦੋ ਦਿਨ ਚ ਨੇ ਤਿੰਨੋ ਕਮਰੇ ਕਰਤੇ ਨੇ।
ਅੱਛਾ-ਅੱਛਾ ਤਿੰਨੋ ਕਮਰੇ ਕਰ।
ਹਾਂ ਬਸ ਉਹ ਹੀਓ ਲਾ ਲਓ ਉਹ ਹੀਓ ਲਾ ਲਓ। ਕੀ ਤੇ ਆਪਣਾ ਸੱਤ ਸੌ ਰੁਪਏ ਪਰ ਕਮਰਾ ਪੈ ਗਿਆ ਸੀ ਸਾਨੂੰ।
ਹਾਂਜੀ-ਹਾਂਜੀ ਇਹ ਤੇ ਹੈ। ਸੱਤ ਸੌ ਰੁਪਏ ਪਰ ਕਮਰਾ ਮਤਲਬ ਤੁਸੀਂ ਦੋ ਕਮਰੇ ਕਰਾਏ ਨੇ ਤਾਂ ਤਿੰਨ ਕਮਰੇ ਕਿੰਨੇ ਦਿਨ ਹੀ ਕੀਤੇ ਉਹਨਾਂ ਨੇ।
ਹਮ ਦੋ ਦਿਨ ਚ ਕਰਤੇ ਸੀਗੇ।
ਤਿੰਨ ਕਮਰੇ ਮਤਲਬ ਕੀ ਤਾਂ ਹਾਂਜੀ।
ਦੋ ਹਜ਼ਾਰ ਰੁਪਏ ਲਿਤੇ ਸੀ ਨਾ ਤੇ ਦੋ ਦਿਨ ਚ ਉਹਨਾਂ ਨੇ ਕੰਮ ਨਿਪਟਾਤਾ ਸੀ ਤਿੰਨ ਕਮਰੇ ਕਰਤੇ ਉਹਨਾਂ ਨੇ।
ਅੱਛਾ ਜੀ ਬਹੁਤ ਵਧੀਆ ਕੀਤਾ।
ਬੰਦਾ ਤਾਂ ਬਹੁਤ ਵਧੀਆ ਤੇ ਸਾਨੂੰ ਵੀ ਜ਼ਰੂਰਤ ਉਸ ਪੇਂਟਰ ਦੀ ਤੇ ਤੁਸੀਂ ਜ਼ਰੂਰ ਸਾਡੇ ਨਾਲ ਕੋਨਟੈਕਟ। ਕਰਾਣਾ।
ਹਾਂਜੀ- ਹਾਂਜੀ ਕੋਈ ਨੀ ਕਰਾਵਾਂਗੇ ਜੀ ਪਹਲੋਂ ਹੀ ਟੈਸ਼ਨ। ਟੈਂਸ਼ਨ ਨਾ ਲਵੋ ਜੀ ਤੁਸੀਂ ਬਿਲਕੁਲ ਜੀ ਬਿਲਕੁਲ।
ਹਾਂਜੀ। ਨਹੀਂ ਉਹ ਟੈਸ਼ਨ ਹੋ ਜਾਂਦੀ ਏ ਤੁਹਾਨੂੰ ਪਤਾ ਹੁਣ ਸਾਡਾ ਮਕਾਨ ਬਣਿਆ ਜੇ। ਹੈ ਵੀ ਜ਼ਿਆਦਾ।
ਹਾਂਜੀ- ਹਾਂਜੀ- ਹਾਂਜੀ ਬਿਲਕੁਲ ਜੀ। ਹਾਂਜੀ -ਹਾਂਜੀ ਇਹ ਤਾਂ ਹੈ।
ਹਾਂਜੀ- ਹਾਂਜੀ ਤੇ ਅਸੀਂ ਨਾ ਉਹ ਕੀ ਕਹਿੰਦੇ ਏ। ਜਿਹੜਾ ਦੀਵਾਰ ਤੇ ਪੇਪਰ ਲੱਗਦਾ ਕੀ ਨਾਂਮ ਏ ਉਹਨਾਂ ਦਾ।
ਅ ਦੀਵਾਰ ਤੇ ਜਿਹੜਾ ਲੱਗਦੇ ਉਹ ਵਾਲਪੇਪਰ ਲੱਗਦਾ ਹੈ।
ਵਾਲਪੇਪਰ ਉਥੋਂ ਆਣ ਦੀ ਸੋਚਣੀ। ਅ ਹੁਣ ਅਸੀਂ ਲਵਾ ਕੇ। ਕੀ ਹੁਣ ਅੱਗੇ ਅਸੀਂ ਲਵਾਵਾਂਗੇ ਹਾਲੇ ਫਿਲਹਾਲ ਤੇ ਅਸੀਂ ਪੇਂਟ। ਪੇਂਟ ਕਰਾ ਲੈਂਦੇ ਹਾਂ ਤੁਹਾਨੂੰ ਪਤਾ ਜ਼ਿਆਦਾ ਪੈਸੇ ਲੱਗ ਗਏ ਪਲੋਟ ਵੀ ਬਹੁਤ ਵੱਡਾ ਸਾਡਾ। ਇਸ ਕਾਰਨ।
ਹਾਂਜੀ ਬਿਲਕੁਲ ਜੀ ਬਿਲਕੁਲ ਪਤਾ ਹੈ ਜੀ-ਜੀ। ਹਾਂਜੀ ਤੇ ਤੁਸੀਂ ਆਪਣਾ। ਦੀਵਾਲੀ ਕੋਲ ਕਦੋਂ ਜਾਣਾ ਸੀਗਾ ਹਜ਼ੂਰ ਸਾਹਿਬ।
ਹਾਂਜੀ - ਹਾਂਜੀ ਅਸੀਂ ਜਾਣਾ ਵੇ ਹਜ਼ੂਰ ਸਾਹਿਬ। ਪਰ ਹਲੇੇ ਅਸੀਂ ਫਿਲਹਾਲ ਟਿਕਟਾਂ ਨਹੀਂ ਕਰਾਈ ਟਿਕਟਾਂ ਜਦੋਂ ਕਰਾ ਲਾਂਗੇ ਤੇ ਅਸੀਂ। ਚੱਲਾਂਗੇ ਤੁਹਾਡੇ ਨਾਲ ਹੀ ਜਾਵਾਂਗੇ ਕਿਉਂਕਿ ਤੁਸੀਂ। ਕਰਾਣੀ ਟਿਕਟਾਂ ਅਤਕੀ ਐਤਕੀ ਕਰਾਣੀ ਤੁਸੀਂ ਟਿਕਟ।
ਹਾਂਜੀ ਕਰਾਣੀ ਹੈ ਇਕੱਠੀ। ਇਕੱਠੇ ਕਰਾ ਲਵਾਂਗੇ ਟੈਂਸ਼ਨ ਕਿਉਂ ਲੈਂਦੇ ਹੋ ਜੀ ਇਕੱਠੇ ਚੱਲ ਲਾਂਗੇ।
ਹਾਂਜੀ- ਹਾਂਜੀ ਐ ਤੇ ਹੈ ਤੇ ਤੁਸੀਂ ਜਿੰਨੇ ਕਿੰਨੇ ਜਾਣੇ ਹੋ ਜੋ। ਤਿੰਨ ਚਾਰ ਯਾ ਪੰਜ ਕਿੰਨੇ ਜਣੇ ਹੋ।
ਆਪਾਂ ਜੀ ਹੈਗੇ ਆ ਪੰਦਰਾਂ ਜਾਣੇ।
ਠੀਕ ਹੈ ਜੀ ਪੰਦਰਾਂ ਜਣੇ ਤੁਸੀਂ ਹੋ ਗਏ ਅਠਾਰਾਂ ਜਣੇ ਅਸੀਂ ਹੋ ਗਏ ਤੇ ਹਾਂ। ਕੁੱਲ ਮਿਲਾ ਕੇ ਹੋ ਗਏ ਸਾਡੇ ਜੀ ਹਮ। ਤੇਤੀ ਬੰਦੇ ਹੋ ਗਏ ਪੰਦਰਾਂ ਤੇ ਅਠਾਰਾਂ ਤੇਤੀ ਹਾਂਜੀ। ਠੀਕ ਹੈ ਨਾ ਤੇ ਕੋਈ ਨੀ ਅਸੀਂ ਟਿਕਟ ਤਾਂ ਪਤਾ ਨਹੀਂ ਇਸ ਵਾਰ ਹਾਂਜੀ-ਹਾਂਜੀ ਬਿਲਕੁਲ ਜੀ ਆ ਕਰਾਂਣੀ ਕਰਾ ਲਾਂਗੇ ਸੀ ਤੇ ਤੁਸੀਂ ਕਦੋਂ ਜਾ ਸਕਦੇ ਹੋ ਮਤਲਬ ਕਦੋਂ ਦੀ ਅਸੀਂ ਕਰਾਈਏ ਟਿਕਟ।
ਹੂੰ ਦੀਵਾਲੀ ਤੋਂ ਨਾ ਦੋ ਦਿਨ ਪਹਿਲੇ ਦੀ ਕਰਾਲਾਂਗੇ ਕਿਉਂਕਿ ਉੱਥੇ ਦੀਵਾਲੀ ਪੂਜਣ ਦਾ ਮਜ਼ਾ ਈ ਵੱਖਰਾ ਏ। ਉੱਧਰ ਦੀ ਦੀਵਾਲੀ ਪੂਜਣ ਦਾ ਮਜ਼ਾ ਬਹੁਤ ਵੱਖਰਾ ਏ।
ਹਾਂਜੀ-ਹਾਂਜੀ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਥਾਨ ਹੈਗਾ ਨਾ ਉੱਥੇ।
ਹਾਂਜੀ ਬਿਲਕੁਲ ਜੀ ਬਿਲਕੁਲ, ਲੋਕਲ ਗੁਰਦੁਆਰੇ ਵੀ ਜਾਣਾ ਹੈ ਜੀ ਸਾਡੇ ਨਾਲ ਜਾਣਾ ਤੁਸੀਂ।
ਹਾਂਜੀ ਬਿਲਕੁਲ ਜੀ ਜਾਵਾਂਗੇ ਤੁਹਾਡੇ ਨਾਲ ਈ।
ਹਾਂਜੀ-ਹਾਂਜੀ।
ਹਾਂਜੀ। ਲੋਕਲ ਗੁਰਦੁਆਰੇ ਤੇ ਜਾਈਦਾ ਏ, ਉੱਥੇ ਜ਼ਰੂਰ ਹੋ ਕੇ ਆਣਾ ਅਸੀਂ।
ਹਾਂਜੀ ਬਿਲਕੁਲ ਜੀ ਬਿਲਕੁਲ।
ਔਰ ਉੱਥੇ ਹੋਰ ਗੁਰਦੁਆਰਾ ਬਹੁਤ ਵਧੀਆ ਹੈਗਾ ਏ ਉੱਥੇ ਜਾਣ ਦਾ ਆਨੰਦ ਬਹੁਤ ਈ ਪਾਠ ਸੁਨੀ ਦਾ ਸਿਮਰਨ ਕਰੀ ਦਾ, ਬਹੁਤ ਮਜ਼ਾ ਆਂਦਾ ਉੱਥੇ।
ਜੀ ਬਿਲਕੁਲ, ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਮਜ਼ਾ ਆਂਦਾ ਜੀ। ਉੱਧਰ ਜੀ ਪਹਿਲੇ ਜਿਹੜੀ ਦੇਗ ਬਣੀ ਹੁੰਦੀ ਏ ਆ ਨਾ ਉਹ ਦੇਗ ਛਕ ਕਣ ਦਾ ਮਜ਼ਾ ਈ ਬਹੁਤ ਵੱਖਰਾ ਏ ਜਦੋਂ ਪਹਿਲਾਂ ਦੇਗ ਵਰ ਤਾ ਆਂਦੇ ਨੇ ਅੰਦਰ ਨੂੰ ਸਭ ਤੋਂ ਪਹਿਲੀ ਤੇ ਮਿਲਦੀ ਆਪਣਾ ਚਾਰ ਵਜੇ ਕੋਲ। ਉਦੋਂ ਮਜ਼ਾ ਈ ਵੱਖਰਾ ਹੈ ਜੀ ਅਰਦਾਸ ਕਰ ਕੇ, ਸਭ ਨੂੰ ਦੇਗ ਵਰਤਾਦੇ ਨੇ ਅੰਦਰ ਦੀ।
ਹਾਂਜੀ-ਹਾਂਜੀ ਬਹੁਤ ਵਧੀਆ ਜੀ ਚਲੋ ਠੀਕ ਹੈ ਮੈਂ ਤੁਹਾਨੂੰ ਕਰਨਾ ਠੀਕ ਹੈ ਨਾ ਚੰਗਾ ਵਾ।
ਹਾਂਜੀ-ਹਾਂਜੀ ਠੀਕ ਹੈ ਜੀ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਠੀਕ ਏ ਜੀ।
ਠੀਕ ਏ ਜੀ।